ਹਾਂਜੀ ਸਹੀ ਹੋਰ ਕੀ ਹਾਲ ਚਾਲ
ਠੀਕ ਹੈ ਜ ਠੀਕ ਹੈ ਆਪਣੇ ਸੁਣਾਓ ਸਭ ਠੀਕ ਹੈ
ਹਾਂਜੀ ਵਧੀਆ ਵਧੀਆ ਹੋਰ ਕੀ ਕਰਦੇ ਪਏਓ ਕੁਛ ਨੀ ਬਸ ਉਹਨੇ ਮੈਂ ਫਰੀ ਬੈਠਾ ਸੀ ਤੇ ਤੁਹਾਨੂੰ ਯਾਦ ਕਰਦੇ ਪਏ ਅਸੀਂ ਤੁਹਾਨੂੰ ਕੋਲ ਕਰਨੀ ਸੀ ਫਿਰ ਟਾਈਮ ਨਹੀਂੀ ਮਿਲਿਆ
ਅੱਛਾ ਅੱਛਾ ਚਲੋ ਮੈਂ ਕਰ ਲਿਆ ਯਾਦ ਤੁਹਾਨੂੰ ਹਮ ਭੈਣ ਭਰਾ ਦੇ ਦਿਲ ਦਾ ਸਾਖ ਹੀ ਹੁੰਦਾ ਰ ਕਿਵਰ ਜੀ ਹੋਰ ਕੀ ਹਾਲ ਤੁਸੀਂ ਠੀਕ ਹੋ ਨਾ,
ਹਾਂ ਹਾਂ ਬਹੁਤ ਵਧੀਆ ਤੁਸੀ ਸੁਣਾਓ।
ਅੱਛਾ। ਹੋਰ
ਹੁਣ ਚਾਅ ਪੀ ਲੋ, ਚਾਅ ਪੀਣ ਨੂੰ ਕੀ ਸੀ।
ਅੱਛਾ ਇਹ ਕਿਹੜਾ ਟੈਮ ਏ, ਮੈਂ ਵੀ ਕਹਿੰਨੀ ਆ ਵੋਟੀ ਨੂੰ ਚਾਅ ਬਣਾਂਦੀ ਏ। ਮਨ ਕਰ ਪਿਐ ਤੁਸੀ ਆਖਿਐ ਤੇ।
ਹਾਂ, ਮੇਨ ਐ ਨਾ ਸਵੇਰੇ ਪੀਤੀ ਏ ਚਾਹ ਮਤਲਬ
ਹੂੰ, ਤੁਸੀਂ ਪੀਣੀ ਹੋਈ ਲਿਪਟਨ ਤੇ ਯਾਂ ਟਾਟਾ ਟੀ ਆਂਦੇ, ਅਸੀਂ ਉਹ ਨੀ ਨਾ ਪੀਂਦੇ
ਤੁਸੀ ਤਾਂ ਦੇਸੀ ਚਾਅ ਪੀਂਦੇ ਔ। ਹਾਂ, ਤੁਸੀਂ ਕਿਹੜਾ ਭੇਜਦੇਔ। ਸਾਨੂੰ ਹੋਰਾਂ ਪਾਸੇ ਤੁਸੀ ਭੇਜਦੇ ਰਹਿੰਦੇ ਔ।
ਅਸੀ ਕਿਸੇ ਨੂੰ ਭੇਜਦੇ ਨਈ ਹੈਗੇ, ਸ ਚੀ ਕੇ ਆ ਵਾਂ ਮੈਂ ਮੈਂ ਕਿਸੇ ਨਈ ਭੇਜੀ ਚਾਹ ਕਿਉਂਕਿ ਉੱਥੇ ਬੰਨਦੀ ਨੀ। ਇੱਕ ਤੇ ਉੱਧਰ ਰਹਿੰਦੇ ਨਾ ਉਹਦਾ ਪਾਣੀ ਆਂਦੈ ਪਤਾ ਨੀ ਕਿਹੜਾ ਵੇ ਉਹਦਾ ਪਾਣੀ ਖਰੇ ਸਾਡੇ ਨਾਲ ਮੇਲ ਖਾਂਦੈ ਪਾਣੀ। ਉਦੇ ਘਰ ਰੰਗ ਨਿ ਕੱਲ ਆਂਦੈ ਚਾਅ ਦਾ ਗੁਲਾਬੀ। ਤੇ ਮੈਂ ਉੱਧਰ ਆਪਣੇ ਪੇਕੇ ਜਦੋਂ ਜਾ ਆਨਾ ਕਦੀ ਪਹਿਲੇ ਲੈ ਕੇ ਜਾਂਣ। ਹੁੰਦੇ ਸੀ। ਤੋ ਫਿਰ ਮੇਰੇ ਮਿਲਦੀ ਨੀ ਸੀ।
ਅੱਛਾ, ਅੱਛਾ, ਅੱਛਾ। ਚਲੋ ਉਹ ਤੇ ਕੋਈ ਗੱਲ ਹੈਨੀ।
ਹਾਂ ਕੋਈ ਨੀ ਅਗਰ ਤੁਸੀ ਚੱਕਰ ਲਾਇਆ ਤੇ ਜਰੂਰ ਮੈਂ ਲੈ ਕੇ ਰੱਖਾਂਗੀ ਮੈਨੂੰ ਪਹਿਲੇ ਦੱਸਿਓ। ਮੈਂ ਜੋ ਜੋ ਤੁਸੀ ਲੈਣੈ ਮੈਨੂੰ ਪੈਲੇ ਸ ਸੁਣਾ ਦੇ ਭਈ ਅਸੀਂ ਆਉਂਦੇ ਪਏ ਹਾਂ। ਮੈਂ ਉਹ ਕੰਮ ਕਰ ਰੱਖਾਂਗੀ ਉਹਦਾ ਤੇ ਕੋਈ ਚੱਕਰ ਨੀ ਐ।
ਤੇ ਬੜੀਆਂ ਜ਼ਰੂਰ ਤੁਸੀ ਬਣਾ
ਬੜੀਆਂ ਮੈਂ ਹੁਣੇ ਈ ਬਣਾਈਐਂ। ਪਾਈਆਂ ਕਿਉਂ ਭੇਜਾਂਗੀ ਮੈਂ ਅੱਧਾ ਕਿੱਲੋ ਭੇਜ ਦਾਂਗੀ ਮੈਨੂੰ ਏ ਮੈਂ ਹੁਣੇ ਬਣਾ ਕੇ ਹੱਟੀ ਆਂ।
ਹਾਂ ਤੇ ਉਹ ਤੁਸੀ ਜ਼ਰੂਰ ਭੇਜੋ ਵੜੀਆਂ ਕਿਉਂਕਿ ਸੁਣਿਐ ਤੁਸੀ ਵੜੀਆਂ ਬੜੀ ਵਧੀਆ ਬਣਾਉਂਦੇ ਔ ਤੁਸੀ ਸਮਾਨ ਈ ਇੰਨੇ ਵਧੀਆ-ਵਧੀਆ। ਪਾਂਦੇ ਔ। ਕਿ ਆਪਣਾ ਸਵਸਥ ਥੇ ਲਈ ਬੜਾ ਵਧਆ ਹੁੰਦ
ਨਹੀਂ, ਨਹੀਂ, ਨਹੀਂ ਮੈਂ ਹੁਣੇ ਈ ਬਣਾਈ ਆ।
ਸਾਡੇ ਦੋ ਬਜ਼ੁਰਗ ਨੇ ਹਨਾ, ਉਹ ਬਾਹਰ ਦਾ ਨੀ ਖਾਂਦੇ ਤੇ ਤੁਸੀਂ ਕਿਰਪਾ ਕ ਬਈ ਇੰਨੇ ਤੁਸੀਂ ਸਿਰਫ ਕਿਰਪਾ ਕਰੋ ਕਿ ਤੁਸੀਂ ਉਹ ਨਾ ਜੋਗੀ ਭੇਜ ਦੋ, ਅਸੀਂ ਸਾਡਾ ਤੇ ਚੱਲ ਕੋਈ ਗੱਲ ਨੀ ਜਵਾਨਾਂ ਦਾ। ਨਾ ਹੈਲੋ, ਭੈਣ ਜੀ ਤਾਡੀ ਵਾਜ਼ ਨੀ ਆ ਰਹੀ। ਹੈਲੋ। ਹੈਲੋ ਹੈਲੋ ਹੈਲੋ ਹੈਲੋ ਹੈਲੋ। ਹੈਲੋ ਭੈਣਜੀ ਆਵਾਜ਼ ਹੀ ਨੀ ਆ ਰਹੀ
ਨਹੀਂ, ਨਹੀਂ ਮੈਨ ਤੇ ਪੂਰੀ ਆਵਾਜ਼ ਆ ਰਹੀ ਸੀ।
ਅੱਛਾ, ਅੱਛਾ ਮੈਂ ਕਹਿਣਾ ਸੀ, ਮੈਂ ਕਿਹਾ ਵੜੀਆਂ ਵਗੈਰਾ ਤੁਸੀਂ ਭੇਜ ਦੇਣਾ।
ਹਮ, ਹਮ ਮੈਂ ਹੁਣੇ ਕੋਠੇ ਤੇ ਪਾ ਕੇ ਗਈਆਂ ਬੜੀਆਂ ਸਵੇਰ ਚ ਬਣਾ ਕੇ ਰੱਖੀਆਂ ਅਸੀਂ
ਅੱਛਾ ਅੱਛਾ।
ਕੋਠੇ ਤੇ ਪਾ ਕੇ ਆਈ ਆ, ਮੈਨੂੰ ਉਹਨਾਂ ਨੇ ਵੀ ਕਿਹਾ ਸੀ। ਉੱਥੇ ਦਿੱਲੀ ਸਾਡੇ ਭੈਣ ਜੀ ਇੱਕ ਰਹਿੰਦੇ ਨੇ ਉਹਨਾਂ ਨੇ ਵੀ ਆਖਿਆ ਸੀ। ਕਹਿੰਦੇ ਬਾਈ ਬੜੀਆਂ ਜ਼ਰੂਰ ਭੇਜਿਓ ਮੈਂ ਸੁਣਿਆ ਤੁਸੀਂ ਬਹੁਤ ਅੱਛੀ ਬਣਾਉਣਦੇ ਹੋ ਮੈਂ
ਹਮ ਹਮ। ਮੈਂ ਤਾਨੂੰ ਇੱਕ ਸਲਾਹ ਦਵਾਂ ਤੁਸੀਂ ਪਤਾ ਕੀ ਕਰੋ ਵੇਖੋ ਇਂਝ ਤੇ ਜਿਹਨੂੰ, ਜਿਹਨੂੰ ਪਤਾ ਲੱਗੇਗਾ ਸਾਰੇ ਤੁਹਾਨੂੰ ਫੋਨ ਕਰਨਗੇ ਮੈਂ ਤੁਹਾਨੂੰ ਕਹਿਣਾ ਤੁਸੀਂ ਕੰਮ ਹੀ ਸ਼ੁਰੂ ਕਰਲੋ।
ਪੈਸੇ ਫਿਰ ਆਪਣੇਆਂ ਕੋਲੋਂ ਚੰਗਾ ਲੱਗਦਾ ਬੰਦਾ, ਪੈਸੇ ਨੀ ਨਾ ਲੈ ਸਕਦੇ। ਤੁਸੀਂ ਆਪ ਸਿਆਣੇ ਓ।
ਨਹੀਂ ਦੇਖੋ ਭੈਣ ਜੀ, ਤੁਹਾਡਾ ਵੀ ਤੇ ਸਮਾਨ ਹੁਣ ਅਸੀਂ ਤੁਆਡੇ ਕੋਲੋ ਲਵਾਂਗੇ।
ਤੇਿੱ ਕੀ ਹੋ ਗਿਆ ਚਿੱਕੀ ਹੋ ਗਿਆ ਇੰਨੇ ਪਿਆਰ ਬੰਦਾ ਕਰਦਾ ਹੈ ਇੱਕ ਦੂਸਰੇ ਨੂੰ ਤੇ ਉਹਦੇ ਚ ਕੀ ਹੋ ਗਿਆ।
ਨਹੀਂ ਓ ਇੱਕ ਵਾਰ ਹੁੰਦੈ, ਦੋ ਵਾਰ ਹੁੰਦੈ ਦੇਖੋ ਜਿਹਨ੍ਹਾਂ ਨਾਲ ਸਦਾ ਈ ਕਮ ਬਣ ਜਾਏ ਹੁਣ ਤੁਸੀਂ ਸਦਾ ਥੋੜੀ ਸਾਡੇ ਆਸਤੇ ਵਡ ੜੀਆਂ ਬਣਾਉਦੇ
ਚਲੋ ਜਦੋਂ ਦੂਸਰੀ ਦੂਸਰੀ ਤੀਸਰੀ ਵਾਰ ਮੰਗੋਗੇ ਉਦੋਂ ਮੈਂ ਲੱਲਾਂਗੇ ਪੈ ਬ ਇੰਨੇ ਲੱਗਦੇ ਨੇ ਕੋਈ ਗੱਲ ਨਹੀਂ ਤੁਸੀਂ ਇਹਨਾ ਨਾ ਨਾ ਓ ਕਰੋ, ਇੱਕ ਵਾਰੀ ਪਹਿਲੇ ਖਾਹ ਕੇ ਤੇ ਵੇਖੋ। ਬਸ ਸਹੀ ਵੀ ਹੈ, ਨਹੀਂ। ਵੇਂ ਤੇ ਆ ਨਾ ਚੱਕਰ
ਬਿਲਕੁਲ ਜੀ ਬਿਲਕੁਲ, ਹਾਂ ਤੁਸੀਂ ਫੇਰ ਇਝ ਕਰੋ ਨਾ ਭੇਜ ਦੇਣਾ ਹੁਣ ਕੋਈ ਆਏ ਤੇ ਹੈਗਾ ਤੇ।
ਆਹ ਨਾ ਤੇ ਮੇਰੀ ਬੇਟੀੇ ਨਹੀਂ ਆ ਹੁਣ ਦਸ ਪੰਦਰਾਂ ਦਿਨ ਤੱਕ ਕਹਿੰਦੀ ਪਈ ਆ
ਬਸ ਉਹਦੇ ਹੱਥ ਤੁਸੀਂ ਭੇਜ ਦੇਣਾ ਸੀ ਉਹਨਾ ਘਰੋ ਆਪੇ ਚੁਕ ਲਾਂਗੇ
ਠੀਕ ਹੈ, ਠੀਕ ਹੈ, ਹੋਰ ਸੁਣਾ ਹੋਰ ਕੋਈ ਸੇਵਾ ਸਾਡੇ ਲੈ, ਚਾਹ ਪੱਤੀ ਪੇਜਣੀ ਤੁਹਾਨੂੰ
ਨਹੀਂ, ਤੁਸੀਂ ਕਹਿੰਦੇ ਪਿਓ ਰੰਗਤ ਹੀ ਨਹੀਂ ਆਉਂਦੀ, ਫਿਰ ਕੀ ਫਾਇਦਾ
ਨਹੀਂ, ਨਹੀਂ ਉਹ ਫੇਿਰ ਮੈਂ ਦੱਸ ਦਾਂਗੀ ਨਾ ਬਣਾਣੇ ਰੰਗ ਆਏ ਨਾ, ਆਏ ਕੋਈ ਗੱਲ ਨਹੀਂੀ
ਭੇਜ ਦਿਉ, ਜੇ ਭੇਜ ਸਕਦੇ ਹੋ ਤੇ
ਉਹ ਉਹਦੇ ਚ ਤੇ ਕੋਈ ਨੀ ਕਿਰਪਾ ਦੀ ਕੋਈ ਗੱਲ ਨੀ ਆਪ ਆਪਣੇ ਭੈਣ, ਭਰਾ ਨੂੰ ਕੋਈ ਉਹ ਨੀ ਹੁੰਦਾ ਬੰਦਾ ਆਪਣੇ, ਜੇ ਤੁਸੀਂ ਇਹਨਾ ਪਿਆਰ ਨਾਲ ਕਦੇ ਉਹ, ਤੇ ਫੇਿਰ ਯਾਦ ਵੀ ਕੀਤਾ ਨਾਲ ਹੀ, ਮੈਂ ਤੁਹਾਨੂੰ ਯਾਦ ਕਰ ਲਿਆ ਕੋਈ ਗੱਲ ਨ ਇਨਾ ਕੁ ਤਾਂ ਚੱਲਦਾ ਈ ਐ। ਹਾਂ, ਹਾਂ। ਹੋਰ ਸੁਣਾਓ, ਸਭ ਠੀਕ, ਠਾਕ
ਹਾਂ
ਕੋਈ ਹਾਂ, ਬੱਚਿਆਂ ਨੂੰ ਸਭ ਛੁੱਟੀਆਂ ਸਾਡੀਆਂ ਪਈਆਂ ਹੋਈਆਂ, ਕੋਈ ਪ੍ਰੋਗਰਾਮ ਬਣਾਇਆ ਨੇ
ਹਾਂ, ਹਜੇ ਤੇ ਦੇਖੋ, ਅਹ ਸਾਡੀ ਵੀ ਪੰਜਾਬ ਵਿੱਚ ਰਹਿੰਦੀ ਸੀ ਇੱਕ ਭੈਣਜੀ ਉਹ ਉਹਨਾਂ ਨੇ ਆਣਾ ਏ ਕਦੀ ਕਹਿੰਦੀ ਆਉਣਾ, ਕਦੀ ਕਹਿੰਦਾ ਨਹੀਂ ਆਉਣਾ ਉਨੂੰ ਵੀ ਨਾ ਬਸ ਥੋੜੇ ਬਸ ਹਿਸਾਬ, ਅਸੀਂ ਜਾਣਾ ਸੀ ਪਰ ਹਜੇ ਨਹੀਂੀ ਜਾ ਪਾ ਅਰੇ, ਮੈਂ ਜਾਣਾ ਹੈ ਮੇਰੇ ਖਿਆਲ ਪੱਚੀ ਜੂਨ ਨੂੰ, ਕਿਉਂਕਿ ਗਰਮੀ ਬੜੀ ਇਸ ਮਹੀਨੇ ਹਜੇ ਨਾ ਤੇ ਮੈਂ ਤੁਹਾਨੂੰ ਪਤਾ, ਮੈਨੂੰ ਨਾ ਥੋੜੀ ਬਰਦਾਸ਼ਤ ਹੁੰਦੀ ਗਰਮੀ ਮੇਰਾ ਹਿਸਾਬ ਵੀ ਐਵੇ ਦਾ, ਫਿਰ ਵੀ ਕਰ ਲੈਂਦੇ ਨੇ ਬਟ ਮੇਰੇ ਨਾਲ ਤੇ ਐ ਵੇ ਮੈਂ ਤੇ ਬਿਮਾਰ ਹੋ ਜਾਂਦਾ ਵਾ, ਬੜਾ ਗਰਮੀ ਨਾਲ ਨਾ ਮੈਂ ਫੇਿਰ, ਇੱਕ ਫੋਨ ਵੀ ਮੈਂ ਘਰੋਂ ਨਿਕਲਦਾ ਹੀ ਨੀ, ਆਪਣੇ ਘਰ ਹੀ ਰਹੀਦਾ
ਹਾਂ, ਨਹੀਂ, ਨਹੀਂ ਅੱਛਾ, ਅੱਛਾ ਬੁਟੀਕ ਖੋਲਿਆ ਤੁਸੀਂ ਕਦੋਂ ਦਾ
ਮੈਨੂੰ, ਅੱਠ ਸਾਲ ਹੋ ਗਏ ਨੇ
ਅੱਛਾ ਜੀ ਤੁਸੀਂ ਤਾਂ ਕਦੇ ਮੇਰੇ ਨਾਲ ਦੱਸਿਆ ਵੀ ਨਹੀਂ ਮ ਮੈਂ ਪੈਸੇ ਦੇ ਕੇ ਸਵਾ ਲਾਂਗੀ ਤੁਹਾਡੇ ਕੋਲ ਕੱਪੜੇ ਪਰ ਤੁਸੀਂ ਤਾਂ ਮੈਨੂੰ ਦੱਸ
ਦੇਖੋ ਭੈਣ ਜੀ ਤੁਹਾਡੀ ਸਾਡੀ ਗੱਲ ਕਦੋਂ ਹੋਈ ਐ ਅੱਜ ਸਰ ਖਰੇ ਕਿੰਨੇ ਸਾਲਾਂ ਬਾਅਦ ਤੁਸੀਂ ਫੋਨ ਕੀਤਾ ਜੇ ਤੁਹਾਡਾ ਕਦੀ ਮੇਲ ਕਦੀ ਜੇ ਅਸੀਂ ਮਿਲੇ ਹਾਂ ਤੇ ਸਾਡੀ ਕੋਈ ਗੱਲ ਹੀ ਨੀ ਹੁੰਦੀ ਐਵੇਂ ਕਿ ਬਈ ਤੁਸੀਂ ਕੀ ਕਰਦੇ ਹੋ ਨਾ ਆਹ ਜੀ ਗੱਲਾਂ ਚੋਂ ਗੱਲਾਂ ਤੁ ਹੋਈਆਂ ਤੇ ਕ ਥੋੜਾ ਬਿਜੀ ਆ ਉਹ ਵੀ ਦੱਸੋ ਪਹਿਲੇ ਅਸੀਂ ਘਰ ਹੀ ਕਰਦੇ ਸੀ ਆਪਣਾ ਕੰਮ ਹੁਣ ਅਸੀਂ ਥੋੜਾ ਆ ਏਰੀਆ ਇੰਪੋਰੀਅਮ ਹੈਗਾ ਸਾਡੇ ਇਥੇ ਬੜੀ ਅੱਛੀ ਸੁਸਾਇਟੀ ਡਬਲ ਸਟੋਰੀ ਮਕਾਨ ਪਾਇਆ ਮੇਰੀ ਭੈਣ ਜੀ ਨੇ ਉਹਨਾਂ ਨੇ ਮੈਨੂੰ ਥੱਲੇ ਹਾਂ ਤੂੰ ਕਹਿੰਦੀ ਇੱਥੇ ਕੰਮ ਕਰ ਨਾਲੇ ਆ ਹਾਂ
ਚਲੋ ਅੱਜ ਕੱਲ ਲੋਕ ਬਹੁਤ ਅੱਛੇ ਅੱਛ ਨੇ ਹੈ ਨਾ ਬਹੁਤ ਅੱਛੇ ਨੇ ਅੱਜ ਕੱਲ ਲੋਕ ਆਪਣਿਆਂ ਨਾਲੋਂ ਯਾਦ ਪੁਰਾਣੇ ਉਹ ਜਿਹੜੇ ਭਰਾਏ ਨੇ ਨਾ ਉਹ ਉਹ ਵਧੀਆ ਲੋਕ ਨੇ ਹਾਂ ਅੱਜ ਕੱਲ ਆਪਣੇ ਤੇ ਸਗੋਂ ਧੋਖਾ ਦਿੰਦੇ ਨੇ
ਹਾਂ ਇਹ ਤੇ ਤੁਹਾਡੀ ਬਿਲਕੁਲ ਸਹੀ ਗੱਲ ਐ ਬਾਕੀ ਐਵੇਂ ਸਾਰੇ ਇੱਕੋ ਜਿਹੇ ਪੰਜੋਂ
ਹਾਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਉਹ ਗੱਲ ਹੈ ਹਾਂ ਉਹ
ਕਈ ਰਿਸ਼ਤੇਦਾਰ ਐੇ
ਹਾਂ ਜਿਹੜੇ ਬਹੁਤ ਅੱਛੇ ਨੇ ਹਾਂ
ਹਾਂ ਤੁਸੀਂ ਭੈਣ ਜ ਇੰਨੇ ਪਿਆਰ ਨਾਲ ਤੁਹਾਡੇ ਇੰਨੇ ਮਿੱਠੇ ਤੁਹਾਡੇ ਬੋਲ ਨੇ ਤੇ ਆਪਣਾ ਤੁਸੀਂ ਵੀ ਤੇ ਆਪਣਾ ਡੇਲੀ ਜਿੱਤ ਲੈਂਦੇ ਹੋ ਨਾ
ਘਰ ਪਰਿਵਾਰ ਸਬ ਠੀਕ ਆ।
ਹਾਂ ਹਾਂ ਸਭ ਵਧੀਆ ਪਿੱਛੇ ਅੱਖ ਜੀ ਬਣਵਾਈ ਸੀ ਤੇ ਉਹਨੇ ਪਾਪਾ ਜੀ ਨੇ ਅੱਖ ਬਣਵਾਈ ਸੀ।
ਅੱਛਾ ਅੱਛਾ ਅੱਛਾ
ਤੇ ਬਸ ਉਹਨਾਂ ਕਰਕੇ ਥੋੜ੍ਹਾ ਅਸੀਂ ਬਿਜੀ ਸੀ।
ਕਿਹੜੇ ਏਧਰ ਕਿੱਥੋਂ ਬਣਵਾਏ ਆ ਕਿਧਰੋ ਜਾ ਕੇ ਬਣਵਾਏ ਸੀ।
ਨਹੀਂ ਨਹੀਂ ਪੰਜਾਬ ਗਏ ਸੀ ਆਪਣਾ ਇੱਧਰ ਤੇ ਨਾ ਇਲਾਜ ਨਹੀਂ ਸੀ ਉਹ ਜਿਹੜੀ ਦਿੱਕਤ ਹੋਈ ਤੇ ਕੋਈ ਆਖ ਚ ਤੇ ਫੇਰ ਉਹ ਨਾ ਪੰਜਾਬ ਗਏ ਸੀ। ਤੇ ਪੰਜਾਬ ਤੋਂ ਹੀ ਉਹਨਾਂ ਨੇ ਬਣਾਈ ਏ ਤੇ ਆਪਣਾ ਮੇਰੇ ਹੈਗੇ ਨੇ ਸਾਡੇ ਰਿਸ਼ਤੇਦਾਰ ਉਹੀ ਮਤਲਬ ਲੈ ਕੇ ਗਏ ਸੀ ਗੱਡੀ ਕਰ ਤੇ ਤੇ ਛੱਡ ਵੀ ਗਏ ਉਹ ਸਾਨੂੰ ਦਾ ਬੜਾ ਧੰਨਵਾਦ।
ਹਾਂ ਚਲੋ ਇਹੋ ਜਿਹੇ ਲੋਕ ਨਾ ਬਣਾ ਕੇ ਰੱਖ ਚਾਹੇ ਦੇ ਜਿਹੜੇ ਇੰਨੇ ਅੱਛੇ ਹੁਨ ਦੁੱਖ ਵੇਲੇ ਕੰਮ ਆਉਣ।
ਬਿਲਕੁਲ ਜੀ ਬਿਲਕੁਲ ਹਾਂ ਕਈ ਫਿਰ ਪੈਸੇ ਕਈ ਐ
ਨਹੀਂ ਤਾਂ ਹਾਂ ਉਹ ਤੇ ਗੱਲ ਹੈ ਉਹ ਤੇ ਗੱਲ ਹੈ ਗਲਤ ਹਾਂ ਗਲਤ ਗੱਲ ਹੈ ਤੇ ਉਹ ਨਾ ਇੱਕ ਕੋਕ ਬਣਵਾਏ ਦੋ ਬਣਵਾਏ ਐ।
ਹਾਂਜੀ ਹਾਂ ਭੈਣ ਜੀ ਇੱਕ ਸਾਲ ਵਿੱਚ ਇੱਕ ਹੀ ਆਖ ਬਣਦੀ। ਨਾ ਹੁਣ ਜਾਂ ਤੁਹਾਨੂੰ ਪਤਾ ਬਜ਼ੁਰਗ ਸਰੀਰ ਦੋ ਦੋ ਅੱਖਾਂ ਕਿੱਥੇ ਬਈ ਆਪਣਾ ਕਮਜ਼ੋਰੀ ਇੱਕ ਹੀ ਇਨੀ ਆ ਗਈ ਐ ਹੁਣ ਕੋਈ ਛੇ ਮਹੀਨੇ ਦਾ ਗੈਪ ਪਾ ਕੇ ਨਾ ਫੇਰ ਬਣਵਾਵਾਂਗੇ ਅਸੀਂ ਦੂਜ
ਅੱਛਾ ਅੱਛਾ ਤੇ ਹੁਣ ਵੈਸੇ ਸਹੀ ਐ।
ਹਾਂ ਬਿਲਕੁਲ ਬਹੁਤ ਵਧੀਆ ਮੈਂ ਕਹਿੰਦਾ ਉਹਨਾਂ ਉਹ ਤੇ ਕਹਿੰਦੇ ਨੇ ਮੈਨੂੰ ਜੀਵਨ ਨਵਾਂ ਮਿਲ ਗਿਆ। ਉਹ ਤੇ ਇੰਝ ਗੱਲਾਂ ਕਰਦੇ ਜੇ ਨਹੀਂ ਥੋੜ੍ਹੀ ਬਹੁਤੀ ਦੇਖੋ ਲਾ ਪੈਂਦੀ ਐ ਨਾ ਜਿਹੜੀ ਦੂਜੀ ਅੱਖਾਂ ਚ ਖਰਾਬ ਤੇ ਉਹ ਅੱਖ ਦੇ ਚੱਕਰ ਚ ਫਿਰ ਐਨਕ ਲਾਉਣੀ ਪੈਂਦੀ ਐ। ਉਹ ਅੱਖ ਬਣ ਜਾਏਗੀ ਨਾ ਫੇਰ ਐਹ ਇੱਕ ਨੰਬਰ ਸੈੱਟ ਹੋ ਜਾਏਗਾ ਜਿਵੇਂ ਪੁਆਇੰਟ ਫਾਈਵ ਜਾਂ ਪੁਆਇੰਟ ਵੰਨ, ਫੇਿਰ ਹੈਾ ਵੈਸੇ ਤਾਂ ਲੋੜ ਨੀ ਹੈ, ਪਹਿਲੇ ਤਾਂ ਸਗੋਂ ਘਰ ਹੀ ਬਹਿੰਦੇ ਸੀ, ਹੁਣ ਸਗੋਂ ਐਕਟੀਿਵਾ ਵਗੈਰਾ ਸਭ ਚਲਾਉਂਦੇ ਨੇ ਬਾਜ਼ਾਰ ਦੇ ਕੰਮ ਵੀ ਕਰ ਲੈਂਦੇ ਨੇ, ਹਾਂ ਭੈਣਜੀ
ਅੱਛਾ ਹੋਇਆ, ਵਾਹਿਗੁਰੂ ਦਾ ਸ਼ੁਕਰ ਆ ਸ਼ੁਕਰ ਵਾਹਿਗੁਰੂ ਜੀ ਦਾ ਹਨਨਾ ਬਾਈ ਹਾਂ, ਸ਼ੁਕਰ ਆ ਵਾਹਿਗੁਰੂ ਜੀ ਦਾ ਹੋਰ ਕੀ ਹੋਰ ਹਾਂ, ਫਿਰ ਬੁਟੀਕ ਦਾ ਕੰਮ ਕੈਸਾ ਚੱਲ ਰਿਹਾ, ਕੋਈ ਹੈ ਤੇਜ਼ੀ ਤੂਜੀ ਨਹੀਂ
ਤੇਜੀ ਤੁਹਾਨੂੰ ਪਤਾ ਤੇ ਬਾਰਾਂ ਮਹੀਨੇ ਭੈਣਜੀ ਤੇਜੀ ਤੇਜ ਦੱਸਾਂ ਕਿਉਂ, ਕਿਉਂਕਿ ਆਪਣਾ ਲੋਕਾਂ ਨੇ ਹਾਂ ਬਹੁਤ ਬਸ ਕਾਰ ਹੀ ਲਈਦਾ ਆਪਣੇ ਜੋਗਾ
ਅੱਛਾ, ਅਗਰ ਸਾਨੂੰ ਕੋਈ ਥੋੜੀ ਬਹੁਤੀ ਜ਼ਰੂਰਤ ਪਏ ਦੇ ਸਕੋਗੇ ਤੁਸੀਂ
ਿਲ ਜੀ ਬਿਲਕੁਲ, ਤੁਸੀਂ ਹੁਕਮ ਕਰੋ ਅਸੀਂ ਤੇ ਤੁਹਾਨੂੰ ਕਹਿੰਦੇ ਪਏ ਹਾਂ ਜਦੋਂ ਤੁਹਾਡਾ ਤੇ ਵੜੀਆਂ ਦਾ ਕੰਮ ਹੀ ਬੜਾ ਚਲਣਾ
ਅੱਛਾ, ਚਲੋ ਇੱਕ ਵਾਰੀ ਤੁਸੀਂ ਟਰਾਈ ਕਰ ਲਓ, ਅਗਰ ਤੁਹਾਨੂੰ ਅੱਛੀਆਂ ਲੱਗੀਆਂ ਫਿਰ ਦੂਸਰੀ ਵਾਰ ਫਿਰ ਕਰ ਲਾਗੇ ਹੋਰ ਕੀ
ਹੋਰ ਐਵੇਂ ਹੀ ਕਰੋ ਭੈਣ ਜੀ, ਦੇਖੋ ਫਰੀ ਫਰਾ ਦਾ ਤੇ ਅੱਜ ਕੱਲ ਕੋਈ ਨੀ ਕਰਦਾ, ਮੈਂ ਤੇ ਸਗੋਂ ਤੁਹਾਨੂੰ ਕਹਿੰਦਾ ਪਿਆ
ਚਲੋ, ਠੀਕ ਹੈ ਫੇਿਰ ਮੈਨੂੰ ਥੋੜਾ ਕੰਮ ਹੈ ਠੀਕ ਹੈ ਠੀਕ ਸਤਿ ਸ੍ਰੀ